ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਏ
ਵਦੀਆ-ਵਦੀਆ-ਵਦੀਆ ਚਲੋ ਮੈਂ ਕਿਆ ਤੁਹਾਡੇ ਨਾਲ ਇੱਕ ਟੋਪਿਕ ਹੋਰ ਡਿਸਕਸ ਕਰਦੀ ਆ ਕਿ ਵੋਕਿੰਗ ਅਪ ਅਰਲੀ ਜਲਦੀ ਉੱਠਣੇ ਦੇ ਫਾਇਦੇ ਕੀ ਹੁੰਦੇ ਹੈਗੇ, ਤੇ ਕਾਰਨ
ਹਾਂ, ਹੋਰ ਤੁਸੀਂ ਦੱਸੋ ਕਿੰਨੇ ਵਜੇ ਉੱਠਦੇ ਓ ਤੁਸੀ
ਮੈਂ ਤੇ ਸੱਚੀ ਦੱਸਾਂ ਅਗਰ ਮੈਨੂੰ ਜਨੂੰਨ ਆਏ ਤੇ ਮੈਂ ਪੰਜ ਵਜੇ ਵੀ ਉੱਠ ਜਾਂਦੀ ਹੈਗੀ ਆ ਕੀ ਵੋਕ ਅਪ ਅਰਲੀ ਮਤਲਬ ਜਲਦੀ ਉੱਠਣਾ ਸਾਡੀ ਕਿ ਏਦੇ ਵਾਸਤੇ ਬੋਤ ਚੰਗੀ ਗੱਲ ਹੈਗੀ ਨਾ ਕੀ ਜਲਦੀ ਉੱਠੋਗੇ ਤੇ ਤੁ ਸੀ ਫਰੈਸ਼ ਫੀਲ ਕਰਦੇ ਓ ਤੁਸੀਂ ਬੋ ਇੱਕ ਤੇ ਜਲਦੀ ਉੱਠਣ ਨਾਲ ਨਾ ਤੁਸੀਂ ਬੋਤ ਜਾਦਾ ਕੰਮ ਕਰ ਸਕਦੇ ਓ, ਕੋਈ ਵੀ ਤੁਸੀਂ ਕੰਮ ਤੁਹਾਡਾ ਬੋਡੀ ਫਿੱਟ, ਤੁਹਾਡਾ ਸਰੀਰ ਫਿੱਟ, ਨਾਲ ਤੁਸੀਂ ਜਲਦੀ ਉੱਠ ਕੇ ਵੋਕ ਕਰੋ ਐਕਸਰਸਾਈਜ਼ ਕਰੋ
ਹਾਂ।
ਦੇ ਹੈਗੇ ਜੇੜੇ ਤੁਸੀਂ ਕਰ ਸਕਦੇ ਓ ਜਲਦੀ ਉੱਠਣ ਨਾਲੇ ਤੁਹਾਡਾ ਸ਼ਰੀਰ, ਤਨ, ਮਨ ਸਭ ਕੁੱਛ ਨਾ ਮਤਲਬ ਮਾਇੰਡ ਫਰੈਸ਼ ਰੈਂਦਾ ਸਾਡਾ ਨਾ ਏਸ ਕਾਰਨ
ਹੂੰ ਮੈਂ ਤੁਸੀਂ ਕੈਂਦੇ ਨਾ ਤੁਸੀਂ ਪੰਜ ਵਜੇ ਉੱਠਦੇ ਔ ਮਤਲਬ ਨੋਰਮਲੀ ਰੂਟੀਨ ਚ ਕਿੰਨੇ ਵਜੇ ਉੱਠਦੇ ਤੁਸੀਂ
ਨੋਰਮਲੀ ਜਿਵੇਂ ਸੱਤ ਐਦੋਂ ਏਸ ਤੋਂ ਲੇਟ ਨੀ ਜਾਦਾ ਜਾਦਾ ਪਰ ਸੱਤ ਵਜੇ ਵੀ ਜਦ ਮੈਂ ਉੱਠਦੀ ਆ ਨਾ ਮੈਂ ਸੱਚੀ ਦੱਸਾਂ ਮੇਰੇ ਕੋਲੋਂ ਅੱਧੇ ਕੰਮ ਮੇਰੇ ਲੱਗਦੇ ਐਵੇ ਕੀ ਜਿਵੇਂ ਨਈ ਰੈਗੇ
ਅੱਛਾ ਹਾਂ ਹੁੰਦਾ ਏ ਏਸ ਤਰ੍ਹਾਂ ਹੁੰਦਾ ਏ ਮੈਂ ਵੀ ਮੈਂ ਵੀ ਕਈ ਵਾਰੀ ਉੱਠਦਾ ਨਾ ਗਿਆਰਾਂ ਵਜੇ ਉੱਠਦਾ ਵਾ ਤੇ ਮੇਰੇ ਅੱਧੇ ਨਾਲੋਂ ਜਾਦਾ ਕੰਮ ਰੈ ਜਾਂਦੇ ਆ ਤੇ ਜਦੋਂ ਏਸ ਤੋਂ ਪੈਲਾਂ ਮੈਂ ਚਾਰ ਵਜੇ ਉੱਠਦਾ ਸੀ ਤੇ ਤਾਂ ਮੇਰਾ ਤਾਂ ਮੈਂ ਸ਼ਾਮੀ ਛੇ ਸੱਤ ਤ ਵਜੇ ਫ੍ਰਰੀ ਵੀ ਹੋ ਜਾਂਦਾ ਸੀ ਅਤੇ ਹੁਨ ਮੈਂ ਗਿਆਰਾਂ ਵਜੇ ਉੱਠਦਾ ਤੇ ਅੱਧੀ ਰਾਤ ਤੱਕ ਫ੍ਰਰੀ ਨੀ ਹੋ ਪਾਂਦਾ, ਮਤਲਬ ਕੀ ਜਲਦੀ ਉੱਠਣ ਦੇ ਬੋਤ ਫ਼ਾਇਦੇ ਨੇ।
ਦੇਖੋ ਤੁਹਾਡਾ ਸਲੀਪ ਸਾਈਕਲ ਖ਼ਰਾਬ ਹੋ ਜਾਂਦਾ ਨਾ ਤੁਸੀਂ ਅਗਰ ਜਲਦੀ ਉੱਠਦੇ ਹੋਗੇ ਤੇ ਜਲਦੀ ਸੋਔਗੇ। ਤੇ ਤੁਹਾਡੀ ਜੇੜੀ ਬੋਡੀ ਆ ਉ ਪੂਰੀ ਡੀਟੋਕਸ ਹੁੰਂਦੀ ਹੈਗੀ ਰਾਤ ਕਿਸ ਵਾਸਤੇ ਬਨੀ ਹੈਗੀ ਸੋਨ ਵਾਸ ਤੇ ਸਵੇਰ ਕਿ ਵਾਸਤੇ ਬਨੀ ਐ ਕੰਮ ਕਰਨ ਵਾਸਤੇ ਜੇੜਾ ਬੰਦਾ ਆਪਣਾ ਰੂਟੀਨ ਨਾਲ ਉੱਠਦਾ ਐ ਨਾ ਓੁਹ ਬੰਦਾ ਹਮੇਸ਼ਾ ਓਲਵੇਜ਼ ਫਿਟ ਐਂਡ ਫਾਈਨ ਰੈਂਦਾ ਹੈਨਾ ਕਾਰਨ ਤੁਸੀਂ ਸੁਣੀ ਹੋਏਗੀ ਨਾ ਕੀ ਸਾਡੇ ਸਰੀਰ ਵਰ ਤੋਂ ਵੱਢ ਕੇ ਕੁੱਛ ਨੀ ਹੈਗਾ।
ਹੂੰ ਬਿਲਕੁੱਲ ਸੁਣੀ ਹੋਈ ਐ ਮੈਂ।
ਔਰ ਸਰੀਰ ਅਗਰ ਤੁਸੀਂ ਫਿੱਟ ਰੱਖਣਾ ਤਾਂ ਤੁਹਾਨੂੰ ਜਲਦੀ ਉੱਠਣਾ ਪਏਗਾ ਪੈਲਾ ਰੂਟੀਨ।
ਬਿਲਕੁੱਲ ਗੱਲ ਸਈ ਆ ਜੀ ਸਰੀਰ ਤੋਂ ਵੱਧ ਕੇ ਕੁੱਛ ਵੀ ਨੀ ਹੈ ਜੇ ਸਾਨੂੰ ਕੁੱਛ ਜਲਦੀ ਕੁੱਛ ਅਚੀਵ ਵੀ ਕਰਨਾ ਨਾ ਸਾਨੂੰ ਸਭ ਤੋਂ ਪਹਿਲਾਂ ਜਲਦੀ ਉੱਠ ਕੇ ਓ ਓਸ ਚੀਜ਼ ਦੀ ਅਗਰ ਅਸੀ ਪ੍ਰੀਪੇਰੇਸ਼ਨ ਵੀ ਕਰੀਏ ਨਾ ਤੇ ਸਵੇਰੇ ਉੱਠ ਕੇ ਮਾਈਂਡ ਮਾਇੰਡ ਸੈਟ ਵੀ ਵਧੀਆ ਰੈਂਦਾ ਹੋਰ ਜਲਦੀ ਉੱਠਣ ਨਾਲ ਹੀ ਮਾਈਡ ਸੈਟ ਵਧੀਆ ਰੈਂਦਾ ਜੇ ਲੇਟ ਉ ਠਾਂਗੇ ਤਾਂ ਨੀ ਤਾਂ ਨੀ ਮਾਇੰਡ ਸਈ ਰਏਗਾ। ਤਾਂ ਐ ਰਏਗਾ ਕਿ ਲੇਟ ਹੋਗੇ ਆਂ। ਜਲਦੀ ਐ ਕੰਮ ਵੀ ਪੈਂਡਿੰਗ ਐ ਵੀ ਪੈਂਡਿੰਗ ਐ ਵੀ ਪੈਂਡਿੰਗ ਵਗੈਰਾ ਦਿਮਾਗ ਡਿਪਰੈਸਡ ਹੋ ਜਾਂਦਾ ਥੋੜ੍ਹਾ ਜਾ।
ਡਿਪ੍ਰੈਸ ਤੁਸੀਂ ਆਪਣਾ ਪੂਰਾ ਰੂਟੀਨ ਬਣਾ ਸਕਦੇ ਓ ਨਾ ਸਵੇਰੇ ਜਦੋਂ ਤੁਸੀ ਤੁਸੀਂ ਆਪਣੀ ਬੋਡੀ ਐਕਸਰਸਾਈਜ਼ ਕੀਤੀ ਤੁਸੀਂ ਆਪਣਾ ਵੋਕ ਕੀਤੀ। ਯਾਂ ਕੁਛ ਵੀ ਕੀਤਾ। ਘਰ ਆ ਕੇ ਤੁਸੀ ਫਰੈਸ਼ ਹੋਏ, ਨਹਾਏ ਧੋਏ। ਆਪਣਾ ਕੰਮ ਕੀਤਾ ਜੇੜਾ ਕੰਮ ਤੁਸੀਂ ਕਰਦੇ ਓ ਚਾਹੇ ਜੋਬ ਕਰਦੇ ਹੋ ਚਾਹੇ ਬਿਜਨਸ ਓ ਕੀ ਕਿਤਾ ਨਾਲੇ ਸ਼ਾਮੀ ਆ ਕੇ ਤੁਸੀਂ ਦੇਖਣਾ ਤੁਹਾਨੂੰ ਲੇਟ ਦੇ ਹੀ ਨੀਂਦ ਆਏਗੀ। ਕਿਉਂਕਿ ਤੁਹਾਡਾ ਸ਼ਰੀਰ ਇੰਹਨਾ ਥੱਕ ਚੁੱਕਿਆ ਹੋਏਗਾ, ਕਿ ਤੁਹਾਨੂੰ ਲੇਟਦੇ ਹੀ ਨੀਂਦ ਆਏਗੀ। ਔਰ ਪਤਾ ਕੀ ਹੈ? ਤੁਸੀ ਅਗਰ ਹਫ਼ਤਾ ਇਹ ਰੂਟੀਨ ਫੋਲੋ ਕੀਤਾ ਨਾ। ਤੇ ਤੁਹਾਨੂੰ ਦੇਖਨਾ ਨੋਵੇਂ ਦਿਨ। ਤੁਹਾਨੂੰ ਅਲਾਰਮ ਦੀ ਵੀ ਲੋੜ ਨੀ ਪੈਨੀ।
ਹਾਂ ਇਹ ਤੇ ਹੈ। ਬਿਲਕੁਲ, ਆਪਣੇ ਆਪ ਹੀ ਨੀਂਦਰ ਖੁੱਲ ਜਾਂਦੀ ਹੈ।
ਆਪਣੇ ਆਪ ਹੀ ਤੁਹਾਨੂੰ ਸੰਧਿਆ ਦੇ ਵਿਹਲੇ, ਪਹਿਲੇ ਸਾਡੇ ਜਿਹੜੇ ਕੋਈ ਵੀ ਤੁਸੀ ਕਹਿ ਸਕਦੇ ਹੋਵੋਗੇ। ਸਾਰੇ ਕੰਮ ਸੁਵੇਰੇ ਹੀ ਹੁੰਦੇ ਸੀ। ਸੁਵੇਰੇ ਸੱਤੀ ਉੱਠਨਾ ਏ। ਜਿਵੇਂ ਸਾਡੇ ਦਾਦਾ ਦਾਦੀ ਹੋ ਗਏ। ਨਾਨਾ ਨਾਨੀ ਹੋ ਗਏ। ਕੋਈ ਸਾਡਾ ਵੱਡਾ ਹੋ ਗਿਆ। ਮਤਲਬ ਸੁਵੇਰੇ ਤੇ ਸਾਨੂੰ ਉੱਠ ਸੋਨ ਹੀ ਨਹੀਂ ਦੇਨਾ ਨਾ। ਅੱਠ ਵਜੇ ਦੇ ਬਾਅਦ ਤੇ ਬਿਸਤਰ ਤੇ ਪੈਨਾ ਹੀ ਨੀ ਹੈਗਾ।
ਹਾਂ, ਹਾਂਜ- ਜੀ ਹਾਂਜੀ ਹਾਂਜੀ, ਬਿਲਕੁਲ-ਬਿਲਕੁਲ, ਪਹਿਲਾਂ ਤੇ ਪਹਿਲਾਂ ਲੋਕੀ ਜਲਦੀ ਹੀ ਉੱਠਦੇ ਸੀਗੇ। ਤਾਂ ਹੀ ਉਹਨਾਂ ਦੇ ਸ਼ਰੀਰ ਵੀ ਫਿੱਟ ਫਿਟ ਰਹਿੰਦੇ ਸੀ। ਅੱਜ ਕੱਲ, ਜਿਹੜੇ ਅੱਜ ਕੱਲ ਲੇਟ ਉੱਠਦੇ ਆਂ। ਤੇ ਬਿਮਾਰੀਆਂ ਹੀ ਲੱਗੀ ਰਹਿੰਦੀ, ਮਤਲਬ।
ਸੁਵੇਰੇ ਸੁਵੇਰੇ ਉੱਠ ਕੇ ਛੇ ਵਜੇ ਤੇ ਉਹਨਾਂ ਨੇ ਖੇਤਾਂ ਤੇ ਚਲੇ ਜਾਨਾ ਹੁੰਦਾ ਸੀ। ਪਹਿਲੇ ਬਹਿ ਕੇ ਰਹਿ ਗਏ। ਫਿਰ ਉਸ ਕਾਰਨ ਉਹਨਾਂ ਦੇ ਸ਼ਰੀਰ ਇੰਹਨੇ ਫਿੱਟ ਰਹਿੰਦੇ ਸੀ। ਕਿਉਂਕਿ ਦੇਖੋ ਸੁਵੇਰੇ ਉੱਠੇ ਤੁਸੀ। ਅਗਰ ਪਾਰਕ ਗਏ। ਤੁਸੀ ਕੁੱਛ ਗਏ। ਤੁਹਾਨੂੰ ਸੁਵੇਰ ਦੀ ਧੂਪ, ਧੁੱਪ ਵੀ ਮਿਲਣੀ ਹੈਗੀ। ਜਿਹਦੇ ਨਾਲ ਤੁਹਾਡਾ ਵਿਟਾਮਿਨ ਡੀ, ਬੀ ਟਵੇੈਲਵ ਇਹ ਸਾਰੀ ਚੀਜਾਂ, ਲੋਕਾਂ ਨੂੰ ਜਿਹੜਾ ਮਿਲਦੀ ਨੀ ਹੈਗੀਆਂ। ਉਹ ਸਪਲੀਮੈਂਟ ਸਾਰੇ ਪੂਰੇ ਹੁੰਦੇ ਐਂ ਨਾ, ਬੋਡੀ ਦੇ ਵਿੱਚ।
ਹਾਂ, ਬਿਲਕੁਲ-ਬਿਲ
ਸਾਰੀ ਚੀਜਾਂ, ਤੁਹਾਨੂੰ ਨੀ ਟ੍ਰੀਸ਼ਨ ਮਿੱਲੇਗਾ ਨਾ ਬੋਡੀ ਚ ਤੁਹਾਡੀ। ਤੁਹਾਨੂੰ ਭੁੱਖ ਲੱਗਣੀ ਹੈਗੀ। ਤੁਹਾਡਾ ਸ਼ਰੀਰ ਸਵਾਸਥ। ਹੋਏਗਾ, ਤੇ ਤੁਹਾਨੂੰ ਭੁੱਖ ਵੀ ਲੱਗੇਗੀ। ਜਲਦੀ ਉੱਠੋਗੇ, ਲੇਟ ਉੱਠ ਠੋਗੇ ਤਾਂ ਕਿਵੇਂ ਭੁੱਖ ਲੱਗੇਗੀ? ਅੱਧਾ ਟਾਈਮ ਤੁਮਾਰਾ ਬ੍ਰੇਕਫਾਸਟ ਦਾ ਟਾਈਮ ਤੇ ਤੁਹਾਡਾ ਨਿਕਲ ਗਿਆ। ਗਿਆਰਹ ਵਜੇ ਉਠੋ ਉਠਣ ਵਾਲੇ ਬੰਦੇ ਦਾ।
ਸਹੀ ਗੱਲ ਹੈ ਜੀ। ਸਹੀ ਗੱਲ ਆ। ਫਿਰ ਤਾਂ ਗਿਆਰਾਂ ਵਜੇ ਉੱਠਕੇ ਫਿਰ ਤਾ ਸਿੱਧਾ ਲੰਚ ਹੀ ਹੁੰਦਾ ਏ।
ਲੰਚ ਈ ਹੁੰਦਾ ਤੇ ਨਾਲ ਸਾਡੀ ਬੋਡੀ ਵੀ ਡਿਟੋਕਸ ਨੀ ਲੀਵਰ, ਤੁਸੀ ਸੁਨੇਆ ਹੋਏਗਾ ਸਾਡੇ ਲੀਵਰ ਜੇੜਾ ਡਿਟੋਕਸ ਹੁੰਦਾ ਨਾ ਓ ਰਾਤ ਨੂੰ ਇੱਕ ਤੋਂ ਤਿੰਨ ਹੁੰਦਾ ਹੈਗਾ।
ਅੱਛਾ।
ਤੇ ਏਸ ਕਾਰਨ ਅਗਰ ਅਸੀਂ ਰਾਤੀ ਜਲਦੀ ਨਈਂ ਸੋਵਾਂਗੇ ਨਾ ਜਲਦੀ ਨਈ ਸਵੇਰੇ ਉੱਠ ਪਾਵਾਂਗੇ। ਪੈਲੀ ਗੱਲ ਤੇ ਨਾਲ ਸਾਡਾ ਲੀਵਰ ਡੀਟੋਕਸ ਨੀ ਹੋਏਗਾ ਤੇ ਸਾਨੂੰ ਭੁੱਖ ਘੱਟ ਲੱਗਨ ਨਾਲ ਐਸ ਕਾਰਨ ਤੇ ਤੁਸੀਂ ਕਿੰਨੇ ਵਜੇ ਉੱਠਦੇ ਓ ਹੁਨ ਜੇ ਤੁ ਤੁਸੀਂ ਕੰਮ ਚ ਜਾਨਾ ਹੁੰਦੈ।
ਮਤਲਬ ਹੁਨ, ਹੁਨ ਤੇ ਜੀ ਮਤਲਬੁ ਹੁਨ ਪੁੱਛ ਰਏ ਓ ਕਿੰਨੇ ਵਜੇ ਮੈਂ ਉੱਠਦਾ ਵਾਂ ਹੈਂ।
ਹਾਂ, ਵੈਸੇ ਤੁਆਡਾ ਨੋਰਮਲ ਰੂਟੀਨ ਕੀ ਐ।
ਦੇਖੋ ਮੇਰਾ, ਵੈਸੇ ਮੇਰੀ ਤੇ ਨੋਰਮਲ ਰੂਟੀਨ ਮੇਰਾ ਨਾਈਟ ਦਾ ਏ, ਮਤਲਬ ਮੈਂ ਨਾਈਟ ਸਵੇਰੇ ਸੋਨਾਂ ਵਾਂ ਚਾਰ ਵਜੇ।
ਅੱਛਾ ਤੁਆਡੀ ਨਾਈਟ ਸ਼ਿਫਟ ਹੈਗੀ।
ਹੂੰ ਤੇ ਹਾਂਜੀ ਮੇਰੀ ਨਾਈਟ ਸ਼ਿਫਟ ਏ ਤੇ ਸਵੇਰੇ ਚਾਰ ਵਜੇ ਈ ਸੋਨਾ ਵਾਂ ਤੇ ਉਸ ਤੋਂ ਬਾਦ, ਸਵੇਰੇ ਮੈਂ ਉੱਠਦਾ ਵਾਂ ਗਿਆਰਾਂ-ਬਾਰਾਂ ਇੱਕ ਵੀ ਵੱਜ ਜਾਂਦਾ ਏ ਕਈ ਵਾਰੀ। ਅੱਜ ਜਿਵੇਂ ਦੋ ਵੱਜਗੇ ਸੀ ਕਿਓਂਕਿ ਮੈਂ ਸੱਤ ਵਜੇ ਸੁੱਤਾ ਸੀ ਸਵੇਰੇ।
ਅੱਛਾ ਨਈਂ ਪਰ ਤੁਸੀਂ ਪਤਾ ਕੀ ਕਰ ਸਕਦੇ ਓ ਅਗਰ ਸਾਡੀ ਨਾਈਟ ਸ਼ਿਫ ਤਾ ਹੈਗੀ, ਤੇ ਤੁਸੀਂ ਮਤਲਬ ਸਵੇਰੇ ਜਾਦਾ ਨਾ ਸੋ ਕੇ ਆਹ ਮਤਲਬ ਕਿਓਂਕਿ ਤੁਸੀ ਸੰਦੇਆ ਸੁਵੇਰ ਵੇਲਾ ਤਾ ਹੋ ਈ ਗੇਆ। ਚਾਰ ਤੇ ਵੱਜ ਈ ਗਏ ਐ ਤੁਸੀਂ ਯੋਗਾ ਵਗੈਰਾ ਮਤਲਬ ਜਾਂ ਕੁੱਛ ਵੋਕ ਕਰਕੇ ਫਿਟਨੈਸ ਤੇ ਆਪਨੀ ਵੀ ਫੰਡਾ ਕਰਕੇ ਨਾ ਧੋ ਕੇ ਬ੍ਰੇਕਫਾਸਟ ਕਰ ਕੇ ਫਿਰ ਸੋਅੋ, ਦੇਖੋ ਤੁਆਡੀ ਬੋਡੀ ਫਿਰ ਕਿੰਨੀ ਐਕਟਿਵ ਰੈਂਦੀ ਹੈਗੀ। ਕਿਓਂਕਿ ਸਿੱਦਾ ਸੋ ਜਾਂਦੇ ਓ ਤੁਸੀਂ ਨਾ ਤੁਆਡਾ ਬ੍ਰੇਕਫਾਸਟ ਸਿਪ ਸਕਿੱਪ ਹੋਏਆ। ਨਾਲ ਤੁਹਾਨੂੰ ਅੱਦੀ ਬਿਮਾਰੀਆਂ ਵੀ ਲੱਗਨੀ ਹੈਗੀ, ਦੇਖਨਾ ਕਦੀ ਤੁਸੀਂ ਏ ਗੱਲ ਨੋਟਿਸ ਕਰਨਾ ਤੁਸੀਂ ਏ ਰੂਟੀਨ ਫੋਲੋ ਕਰੋਗੇ ਤੇ ਤੁਆਡੀ ਬੋਡੀ ਕਿੰਨੀ ਫਿਟ ਰੈਨੀ ਹੈਗੀ।
ਹਾਂ ਤੁਸੀਂ ਐ ਗੱਲ ਤਾਂ ਸਈ ਕੈ ਰਏ ਓ ਪਰ ਉਸ ਟੈਮ ਦੇ ਚਾਰ ਵਜੇ ਉਸ ਤੋਂ ਬਾਦ ਹਿੰਮਤ ਈ ਨੀ ਹੁੰਦੀ ਕੁਛ ਕਰਨ ਦੀ। ਯੋਗਾ, ਜਿੰਮ ਕੁਛ ਵੀ ਕਰਨ ਦੀ।
ਓ ਨਈਂ ਮੈਂ ਤੁਸੀਂ ਕੈਨਾ ਕੋਈ ਵੀ ਚੀਜ਼ ਨੂੰ ਅਪਨਾਨ ਨੂੰ ਅੱਠ ਤੋਂ ਦਸ ਦਿਨ ਲੱਗਦੇ ਹੈਗੇ।
ਲੱਗਦੇ ਆ ਹਾਂ ਓ ਥੋੜੀ ਹਿੰਮਤ ਕਰਨੀ ਪੈਂਦੀ ਐ ਓਈ ਗੱਲ ਐ ਨਾ।
ਹਾਂ ਕਿਓਂਕਿ ਪੈਲੇ ਮੈਂ ਵੀ ਐ ਵਾਲੀ ਗੱਲ ਸੋਚਦੀ ਸੀ ਕੇ ਨਈ ਸਵੇਰੇ ਜਲਦੀ ਉੱਠ ਕੇ ਕੀ ਕਰਨਾ ਐ ਪਰ ਜਦ ਮੈਂ ਉੱਠ ਉੱਠੀ ਨਾ ਜਲਦੀ, ਹਫ਼ਤਾ ਦਸ ਦਿਨ ਤੇ ਮੈਨੂੰ ਪਤਾ ਚੱਲੇਆ ਕੀ ਬੋਡੀ ਨੂੰ ਮਤਲਬ ਕਿੰਨੀ ਨੀਡ ਹੈਗੀ ਸਾਡੀ ਬੋਡੀ ਨੂੰ ਅੱਠ ਦਸ ਦਿਨ ਦਿੱਕਤ ਆਂਦੀ ਹੈਗੀ ਬੋਡੀ ਕੈਂਦੀ ਐ ਸੋ-ਸੋ-ਸੋ। ਪਰ ਨਈ ਤੁਸੀਂ ਅਗਰ ਜਲਦੀ ਉੱਠੋਗੇ ਨਾ ਤੁਆਡਾ ਸਰੀਰ ਬੋਤ ਜਾਦਾ ਐਕਟਿਵ ਤੇ ਹਾਂ ਫਰੈਸ਼ਨੈਸ ਚੈਰੇ ਤੇ ਗਲੋ ਵੀ ਰੈਂਦਾ ਨਾ। ਚੈਰੇ ਤੇ ਦੇਖੋ ਗਲੋ ਵੀ ਆਂਦਾ ਹੈਗਾ, ਡਲਨੈਸ ਨੀ ਰੈਂਦੀ ਡਾਰਕ ਸਰਕਲ ਜੇੜੇ ਹੈਗੈ ਸਾਡੀ ਅੱਖਾਂ ਦੇ ਨੀਚੇ ਆ ਜਾਂਦੇ ਹੈਗੇ ਡਾਰਕ ਸਰਕਲ ਓ ਇਸ ਕਾਰਨ ਈ ਤੇ ਆਂਦੇ ਹੈਗੇ।
ਬਿਲਕੁਲ ਜੀ, ਸਈ ਗੱਲ ਐ।
ਹੂੰ, ਟਰਾਈ ਕਰੋ ਤੁਸੀਂ ਰੂਟੀਨ ਫੋਲੋ ਕਰਨ ਦੀ ਕਿਓਂਕਿ ਅੱਜ ਤੁਹਾਡਾ ਸਰੀਰ ਸਵਸਥ ਨਹੀਂ ਐ ਤੇ ਤੁਸੀਂ ਦੇਖੋ ਕਮਾਨ ਦਾ ਵੀ ਕੋਈ ਫਾਇਦਾ ਨਹੀਂ ਹੈ ਪੈਸਾ। ਜਿੰਨਾ ਕਮਾਓ ਫੇਰ ਔਹਨਾਂ ਦਵਾਈਆਂ ਚ ਲਾ ਦੋ ਫਾਇਦਾ ਕੀ?
ਹਾਂ ਬਿਲਕੁਲ ਸਹੀ ਗੱਲ ਆ ਜੀ ਐਵੇਂ ਹੀ ਹੁੰਦਾ ਏ ਬਾਕੀ ਅਪਨੀ ਤੋਂ ਅਪਨੀ ਤੇ ਹੁਨ ਜਿਵੇਂ ਤੁਹਾਨੂੰ ਪਤਾ ਐ ਰੂਟੀਨ ਤੇ ਔ ਓਦੇ ਲਈ ਮੈਨੂੰ ਬਸ ਇਹ ਹੈ ਕਿ ਸੈਚੑਡੇ ਸੰਡੇ ਮੇਰੀ ਔਫ ਹੁੰਦਾ ਏ ਓਦੇ ਵਿੱਚ ਮੈਂ ਜਲਦੀ ਉੱਠ ਸਕਦਾ ਵਾਂ ਤੇ ਜਲਦੀ ਸੋ ਸਕਦਾ ਵਾਂ। ਪਰ ਕਈ ਵਾਰੀ
ਤੁਸੀਂ ਦੇਖਿਆ ਵੀ ਹੋਏਗਾ ਕਦੀ ਕਦੀ ਕਈ ਲੋਕੀ ਸਵੇਰੇ ਵੇਲੇ ਉੱਠ ਕੇ ਆਪਨਾ ਸੰਧਿਆ ਵੇਲੇ ਸਵੇਰੇ ਵੇਲੇ ਓੱਠ ਕੇ ਨਾਮ ਜਾਪ ਕਰਦੇ ਹੈਗੇ ਜਿਵੇਂ ਮਤਲਬ ਜੇਹੜਾ ਬੰਦਾ ਲੀਨ ਹੁੰਦਾ ਔਹ ਕਹਿੰਦੇ ਹੈਗੇ ਸਵੇਰੇ ਵੇਲੇ ਉੱਠ ਕੇ ਨਾਮ ਜਾਪ ਕਰੋ ਸਭ ਕੁਛ ਭਗਵਾਨ ਮਤਲਬ ਗੁਰੂ ਤਰਫ ਆਪਨਾ ਧਿਆਨ ਲਾਓਗੇ ਤੋ ਬਹੋਤ ਵਧੀਆ ਗੱਲ ਹੈ ਕਿਉਂਕਿ ਬੰਦੇ ਦੈ ਨਾ ਇੱਕ ਤਰ੍ਹਾਂ ਦੀ ਇਹ ਮੈਡੀਟੇਸ਼ਨ ਹੁੰਦੀ ਐ ਕਹਿੰਦੇ ਆ ਸਾਡੀ ਬੋਡੀ ਵਾਸਤੇ।
ਤੁਹਾਨੂੰ ਦੱਸਿਆ ਤੇ ਮੈਂ ਪਹਿਲਾਂ ਚਾਰ ਵਜੇ ਉੱਠਦਾ ਸੀ ਉਸ ਟੈਇਮ ਤਾਂ ਮੇਰਾ ਸਰੀਰ ਪੂਰਾ ਐਕਟੀਵ ਰਹਿੰਦਾ ਸੀ ਮਤਲਬ ਫਰੈਸ਼ ਫੀਲ ਰਹਿੰਦਾ ਸੀ ਪਰ ਹੁਨ ਨਹੀਂ ਉੱਠ ਪਾ ਰਿਹਾ ਨਾ ਪਹਿਲਾਂ ਹਾਂ ਪਰ ਅਹ ਹੈ ਕਿ ਹੁਨ ਅੱਗੋਂ ਦੀ ਮੈਂ ਰੂਟੀਨ ਬਨਾਵਾਂਗਾ ਐਵੇਂ ਜਾਂ ਸਭ ਜਿਵੇਂ ਜਿਵੇਂ ਜਿਵੇਂ ਮੈਂ ਡਿਸਕਸ ਕਰ ਰਿਆ ਤੁਹਾਡੇ ਨਾਲ। ਹੈਨਾ ਹਾਂ ਅਗੋ ਦੀ ਏ ਮਤਲਬ ਸਵੇਰੇ ਉੱਠਨ ਦੇ ਤੇ ਫਾਇਦੇ ਹੈ ਹੀ ਨੇ ਬਿਲਕੁਲ ਨੋ ਡਾਊਟ ਔਹ ਫਾਇਦੇ ਤਾਂ ਹੈ ਈ ਨੇ।
ਬਥੇਰੇ ਫ਼ਾਇਦੇ ਹੈਗੇ ਸਵੇਰੇ ਉੱਠਨ ਦਾ ਤਾਂ ਕੋਈ ਵੀ ਨੁਕਸਾਨ ਨਹੀ ਹੈਗਾ। ਬਸ ਸਵੇਰੇ ਉੱਠਨ ਦਾ ਅਹ ਫਾਏ ਨੁਕਸਾਨ ਹੈਗਾ ਕਿ ਤੁਸੀਂ ਬੜੀ ਜਲਦੀ ਫ੍ਰਰੀ ਹੋ ਜਾਂਦੇ ਔ।
ਹਾਂਜੀ ਹਾਂਜੀ ਓੁਹ ਤਾਂ ਹੈ ਹੀ ਏ ਜੀ।
ਨੁਕਸਾਨ ਨੀ ਐ ਓੁਹ ਵੀ ਫਾਇਦਾ ਹੀ ਐ ਮੈਂ ਮਤਲਬ ਮਜ਼ਾਕ ਕਰ ਰਹੀ ਆਂ ਕਿ ਮਤਲਬ ਨੁਕਸਾਨ ਐ ਹੈ ਕਿ ਦੇਖੋ ਤੁਸੀਂ ਅਗਰ ਜਲਦੀ ਫ੍ਰਰੀ ਹੋਓਗੇ ਤੇ ਤੁਸੀਂ ਫੇਰ ਸ਼ਾਮ ਨੂੰ ਵੀ ਤੁਹਾਡਾ ਮਾਇੰਡ ਵੀ ਫਰੈਸ਼ ਰਹੇਗਾ ਨਾ ਕਿ ਤੁਹਾਨੂੰ ਲੱਗੇਗਾ ਕਿ ਨਹੀਂ ਹੁਣ ਰੈਸਟ ਕਰਨਾ। ਤੁਹਾਡਾ ਇੱਕ ਨਾ ਰੂਟੀਨ ਵੀ ਸੈੱਟ ਹੋ ਜਾਂਦੈ ਫੇਰ ਬੰਦੇ ਨੂੰ ਲੱਗਦਾ ਨਹੀਂ ਅੱਠ ਵੱਜ ਗਏ ਨਹੀਂ ਮੈਨੂੰ ਹੁਣ ਸੋਣਾ ਕੰਮ ਖਤਮ ਕਰੋ।
ਹਾਂ ਹਾਂ ਬਿਲਕੁਲ ਸਹੀ ਗੱਲ ਐ ਜੀ। ਲੇਟ ਉੱਠ ਕੇ ਨਾ ਐਵੇਂ ਰਹਿੰਦਾ ਸਾਰਾ ਦਿਨ ਮਾਇੰਡ ਚ ਕਿ ਬਈ ਲੇਟ ਉੱਠ ਗਿਆ ਲੇਟ ਹੋ ਗਿਆ ਐਹ ਹੋ ਗਿਆ।
ਬੋ ਬੋਡੀ ਚ ਬੋਡੀ ਬੋਡੀ ਚ ਸਟਿਫਨੈਸ ਰਹਿੰਦੀ ਏ ਨਾ ਪੇਨ ਰਹਿੰਦੀ ਏ। ਕਹਿਣ ਦਾ ਮਤਲਬ ਮੇਰਾ ਐ ਹੋ ਗਿਆ।
ਹਾਂ ਲੇਟ ਉੱਠ ਕੇ ਲੇਟ ਉੱਠ
ਲੇਟ ਹੋ ਗਏ ਨਾ ਤੁਹਾਨੂੰ ਸੌ ਕੰਮ ਯਾਦ ਆਵਨਗੇ ਐ ਵੀ ਕਰਲਾ ਐ ਵੀ ਕਰਲਾ ਚਲ ਐਹ ਨਿਪਟਾਲਾ ਐਹ ਨਿਪਟਾਲਾ ਸਾਰੀ ਚੀਜ਼ਾਂ ਦਾ ਰੂ ਟੀਨ ਮਤਲਬ ਬਹੁਤ ਜ਼ਿਆਦਾ ਬੋਡੀ ਐਕਟਿਵ ਰਹਿੰਦੀ ਹੈਗੀ ਸਵੇਰੇ ਉੱਠਣ ਦੇ ਤੇ ਫਾਇਦੇ ਹੀ ਫਾਇਦੇ ਆ ਨੁਕਸਾਨ ਤੇ ਕੋਈ ਵੀ ਨੀ ਹੈਗਾ।
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਤੁਸੀਂ ਹੁਣ ਸਹੀ ਟਾਈਮ ਤੇ ਉੱਠ ਜਾਂਦੇ ਹੋ?
ਹਾਂਜੀ ਮੈਂ ਤੇ ਚਾਹੇ ਸੈਟਰਡੇ ਹੋਏ ਚਾਹੇ ਸੰਡੇ ਹੋਏ ਤੇ ਹੱਦ ਮਾਰ ਕੇ ਸਿਕਸ ਥਰਟੀ ਸੈਵਨ ਓ ਕਲੋਕ ਤੱਕ ਮੈਂ ਮਤਲਬ ਮੇਰੀ ਨੀਂਦ ਖੁੱਲ ਜਾਂਦੀ ਹੈਗੀ ਮੈਂ ਕਿਆ ਨਾ ਸੱਤ ਦਿਨ ਤੁਸੀਂ ਐ ਰੂਟੀਨ ਦਸ ਦਿਨ ਐ ਰੂਟੀਨ ਫੋਲੋ ਕਰੋਗੇ ਗਿਆਰਵੇਂ ਦਿਨ ਤੁਮਾਦਾ ਤੁਹਾਡਾ ਰੂਟੀਨ ਆਪ ਆਪਣੇ-ਆਪ ਹੀ ਐਈ ਹੋ ਜਾਏਗਾ। ਤੁਹਾਨੂੰ ਨੀਂਦ ਈ ਨੀ ਆਣੀ।
ਹਾਂ। ਨਈ ਹੁਣ ਦੇਖੋ ਤੁਸੀਂ ਜਿਵੇਂ ਦੱਸਿਆ ਐ ਬੋਤ ਵਧੀਆ ਲੱਗਿਆ ਮੈਨੂੰ ਅੱਗੋ ਮੈਂ ਵੀ ਐਵੇਂ ਈ ਕਰਾਂਗਾ ਹਾਂ ਹਾਂ, ਬੋਤ ਵਧੀਆ ਲੱਗਿਆ। ਠੀਕ ਐ ਜੀ, ਸਸ ਸ਼੍ਰੀ ਕਾਲ ਜੀ